ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਾਸਰੀ ਕਾਲ ਮੈਡਮ, ਕੀ ਹਾਲ ਜੇ।
ਹਾਂਜੀ ਵਧੀਆ ਤੁਸੀਂ ਸੁਣਾਓ।
ਅੱਛਾ ਠੀਕ ਹੈ ਜੀ ਮੈਡਮ ਹੋਰ ਸੁਣਾਓ ਕੀ ਕਰ ਰਹੇ ਹੋ?
ਹਾਂਜੀ ਕੁਛ ਨੀ ਜੀ ਬੈਠੇ ਸੀ ਮੈਂ ਸੋਚ ਰਹੀ ਸੀ ਕਿ ਚਲੋ ਤੁਹਾਨੂੰ ਕੋਲ ਕਰ ਲਈਏ। ਕੋਈ ਜ਼ਰੂਰੀ ਵਿਸ਼ੇ ਦੇ ਉੱਤੇ ਗੱਲ ਨਹੀਂ ਕਰਦੀ ਅਸੀ ਅੱਜ।
ਅੱਛਾ ਜੀ ਅੱਛਾ ਜੀ ਬਹੁਤ ਵਧੀਆ ਵਧੀਆ, ਹੋਰ ਸੁਣਾਓ ਬੱਚੇ ਸਭ ਠੀਕ ਹੈ ਘਰ।
ਹਾਂਜੀ-ਹਾਂਜੀ, ਹਾਂਜੀ-ਹਾਂਜੀ ਬਸ ਵਧੀਆ ਜੀ।
ਮੈਂ ਨਾ ਇੱਕ ਤਾਂ ਚਲੋ ਠੀਕ ਹੈ ਤੁਸੀਂ ਫੋਨ ਆ ਗਿਆ ਸਾਡੀ ਗੱਲ ਹੋ ਗਈ ਹੈ ਤੇ ਤੁਹਾਨੂੰ ਇੱਕ ਸਲਾਹ ਲੈਣੀ ਸੀ ਤੁਹਾਡੇ ਤੋਂ ਮੈਂ।
ਹਾਂਜੀ-ਹਾਂਜੀ।
ਕੀ, ਸਾਡੇ ਵਾਸਤੇ ਜਾਂ ਸਾਡੇ ਘਰ ਦੇ ਬੱਚਿਆਂ ਵਾਸਤੇ ਤੇ ਜਿਹੜਾ ਆ ਫਾਸਟ ਫੂਡ ਹੁੰਦਾ ਏ ਖਾਣਾ ਇਹ ਚੰਗਾ ਹੁੰਦਾ ਏ ਜਾ ਨੀ ਚੰਗਾ ਹੁੰਦਾ?
ਨਹੀਂ ਜੀ ਇਹ ਬਿਲਕੁਲ ਚੰਗਾ ਨੀ ਜੀ ਹੁੰਦਾ ਸਾਡੇ ਲਈ ਇਹ ਤੇ ਸਾਡੀ ਸਿਹਤ ਬਹੁਤ ਖਰਾਬ ਕਰਦੀ ਐ, ਕਈ ਬਿਮਾਰੀਆਂ ਲੱਗ ਜਾਂਦੀਆਂ ਸਾਨੂੰ।
ਹਾਂਜੀ ਹਾਂਜੀ ਹਾਂਜੀ
ਬਾਕੀ ਇਹ ਕਿ ਜਿਵੇਂ ਅੱਜ ਕੱਲ ਫਾਸਟ ਫੂਡ ਖਾਲੋ ਜਿਵੇਂ ਕੋਲੈਸਟਰੋਲ ਦੀ ਬਿਮਾਰੀ ਹਾਰਟ ਦੀ ਬਿਮਾਰੀ ਸਾਹ ਦੀ ਪ੍ਰੋਬਲਮ ਇਹ ਚੀਜ਼ਾਂ ਬਹੁਤ ਜਿਆਦਾ ਵਧਣ ਦੀਆਂ ਵਾ ਸਾਡੇ ਲਈ ਤੇ ਫਾਸਟ ਫੂਡ ਖਾਓ ਉਹਨਾਂ ਬੱਚਿਆ ਨੂੰ ਸਵਾਦ ਦੇ ਅਨੁਸਾਰ ਮਹੀਨੇ ਵਿੱਚ ਜੈ ਕਦੇ ਵੀ ਖਾਨਾ ਕੋਈ ਪ੍ਰੋਬਲਮ ਹੁੰਦੀ ਏ ਪ੍ਰੋਬਲਮ ਨੀ ਹੁੰਦੀ ਜਿਹੜਾ ਅਸੀਂ ਡੇਲੀ ਖਾਂਨੇ ਆ ਉਹ ਸਾਡੇ ਸਰੀਰ ਲਈ ਬਹੁਤ ਨੁਕਸਾਨ ਦਾਇਕ ਏ
ਨਹੀਂ ਨਹੀਂ ਪਰ ਇਹ ਗੱਲ ਮੇਰੀ ਗੱਲ ਸੁਨੋ ਹੁਣ ਤੁਸੀਂ ਕਹਿੰਦੇ ਕਿ ਹਾਂ ਮਹੀਨੇ ਚ ਇੱਕ ਵਾਰੀ ਖਾ ਲਿਆ ਜਾ ਹਫ਼ਤੇ ਚ ਇੱਕ ਵਾਰੀ ਖਾ ਲਿਆ ਅਗਰ ਆਪਾਂ ਖਾ ਕੇ ਈ ਅਗਰ ਹਸਪਤਾਲਾਂ ਦੇ ਚੱਕਰ ਈ ਕੱਢਣੇ ਆ ਉਦੋਂ ਵੀ ਕੋਈ ਨਾ ਕੋਈ ਨੁਕਸਾਨ ਹੋ ਸਕਦਾ ਜ਼ਰੂਰੀ ਥੋੜ੍ਹਾ ਕਿ ਚਲੋ ਠੀਕ ਹੈ ਮੈਂ ਤੁਹਾਡੀ ਗੱਲ ਮੰਨਦਾ ਰੋਜ਼ ਖਾਨ ਨਾਲ ਨੁਕਸਾਨ ਹੋ ਸਕਦਾ ਆ ਵੀ ਤੇ ਹੋ ਸਕਦਾ ਨਾ ਕਿ ਆਪਾਂ ਪੰਦਰਾਂ ਦਿਨਾਂ ਬਾਅਦ ਵੀ ਖਾਈਏ ਇੱਕੋ ਵਾਰੀ ਖਾਈਏ ਉਦੋਂ ਵੀ ਨੁਕਸਾਨ ਨਾ ਹੀ ਹੋਊਗਾ ਤੇ ਇਹਦੀ ਚੀਜ਼ ਥੋੜਾ ਹੈਗੀ ਹੈ ਉਦੋਂ ਵੀ ਨੁਕਸਾਨ ਨੀ ਹੋ ਸਕਦਾ ਉਦੋਂ ਵੀ ਨੁਕਸਾਨ ਹੋ ਸਕਦਾ ਵਾ ਇਹ ਚੀਜ਼ ਹੈ ਨਾ ਜੀ ਹਾਂਜੀ ਮੈਂ ਨਾਲ ਆਪਾਂ ਨਾ ਇਹ ਚੀਜ਼ਾਂ ਵੇਹਨੇ ਆ ਕਿ ਆਪਾਂ ਰਸ ਜਾਈ ਕਿ ਰੇਹੜੀਆਂ ਉਹਨਾਂ ਦੀਆਂ ਗੰਦੀਆਂ ਹੁੰਦੀਐ ਲਾਗੇ ਉਹਨਾਂ ਡਸਟਬਿਨ ਰੱਖਿਆ ਹੁੰਦਾ ਉਹਦੇ ਉੱਤੇ ਖਾ ਖਾ ਸੁੱਟੀ ਜਾਂਦੇ ਆ ਨਾਲ ਹੀ ਕੁੱਤੇ ਫਿਰਦੇ ਆ ਉੱਥੇ ਮੱਖੀਆਂ ਬਹਿੰਦੀਆਂ ਆਪ ਤਲ ਤਲ ਕੇ ਰੱਖੀ ਹੁੰਦਾ ਉੱਥੇ ਮੱਖੀਆਂ ਬਹਿੰਦੀਆਂ ਤੇ ਨਾਲ ਇਹ ਚੀਜ਼ ਆਪਾਂ ਕਿਵੇਂ ਕਹਿ ਸਕਦੇ ਆ ਕਿ ਹਾਂ ਵੀ ਇਹ ਤਾਜ਼ੀ ਬਨਾ ਕੇ ਲੈਕੇ ਆਏ ਘਰੋਂ ਜਾਂ ਇਹਨਾਂ ਨੇ ਤਾਜ਼ਾ ਸਮਾਨ ਰੱਖਿਆ ਵਾ
ਚੀਜ਼ ਹੁੰਦੀ ਨੀ ਹੈ ਕਿਉਂਕਿ ਦੇਖੋ ਜਿਸ ਤਰ੍ਹਾਂ ਹੁਨ ਅਸੀਂ ਸਪਰਿੰਗ ਰੋਲ ਵਗੈਰਾ ਵੀ ਖਾਂਨੇ ਆ ਉਹ ਅਗਰ ਰਾਤੋ ਸਾਰਾ ਬੈਟਰ ਤਿਆਰ ਕਰਕੇ ਰੱਖਦੇ ਨੇ ਠੀਕ ਹੈ ਉਹ ਬੈਟਰ ਤਿਆਰ ਕਰਕੇ ਰੱਖਦੇ ਨੇ ਇੱਕ ਤੇ ਉਹ ਅਗਲੇ ਦਿਨ ਸ਼ਾਮ ਨੂੰ ਰੇਹੜੀਆਂ ਲਗਾ ਕੇ ਰੱਖਦੇ ਪਿਆਜ ਉਹ ਰਾਤ ਨੂੰ ਕੱਟ ਕੇ ਰੱਖਦੇ ਲੈਂਦੇ ਨੇ ਕਿਉਂਕਿ ਇੰਨਾ ਸਵੇਰੇ ਇਹਨਾਂ ਕੋਲ ਟਾਈਮ ਹੁੰਦਾ ਹੀ ਨਹੀਂ ਹੈ ਕੱਟਣ ਦਾ ਠੀਕ ਏ ਸਵੇਰ ਦੇ ਟਾਈਮ ਥੋੜਾ ਬਹੁਤ ਉਹ ਰੋਲ ਜੇਆ ਬਣਾ ਕੇ ਫਰਾਈ ਕੱਚੇ ਕਰਕੇ ਰੱਖ ਦੇਂਦੇ ਔ ਫਿਰ ਬਾਅਦ ਜਦੋਂ ਉਹ ਨੇ ਸ਼ਾਮ ਨੂੰ ਰੇਹੜੀ ਲਗਾਉਣੀ ਹੁੰਦੀ ਓਦਾਂ ਹੀ ਰੇੜੀ ਦੀ ਸਫ਼ਾਈ ਨੀ ਹੁੰਦੀ ਉਹ ਰੇੜੀ ਲੈ ਕੇ ਓਥੇ ਬਾਜ਼ਾਰਾਂ ਚ ਆ ਜਾਂਦੇ ਨੇ ਤੇ ਬਾਜ਼ਾਰ ਵਿੱਚ ਵੀ ਡਸਟਿੰਗ ਇਹਨੀ ਇਨੀ ਸੜਕਾਂ ਦੇ ਉੱਤੇ ਠੀਕ ਐ ਮਿੱਟੀ ਕਟਾ ਇਨਾ ਮੀਂਹ ਹਨੇਰੀ ਕੁੱਝ ਵੀ ਆਵੇ ਮਿੱਟੀ ਘਟਾ ਕਿੰਨਾ ਜ਼ਿਆਦਾ ਹੋ ਜਾਂਦਾ ਇੱਕਦਮ ਈ
ਠੀਕ ਹੈ ਇੱਕ ਤੇ ਲਾਗੇ ਜਦੋਂ ਉਹ ਸਾਨੂੰ ਤਾਂ ਪਤਾ ਨੀ ਸਾਰਾ ਦਿਨ ਉਹ ਪਸੀਨੇ ਦੇ ਨਾਲ ਵੀ ਚਲੋ ਗਰਮੀ ਦੇ ਵਿੱਚ ਹੁੰਦੇ ਨੇ ਪਸੀਨਾ ਉਹੀ ਹੱਥ ਤੁਹਾਡੇ ਖਾਨ-ਪੀਨ ਦੀਆਂ ਚੀਜ਼ਾਂ ਤੇ ਲੱਗਦੇ ਆਂ ਨੇ, ਤੇ ਉਹੀ ਹੱਥ ਉਹਨਾਂ ਦੇ ਚਿਹਰਿਆਂ ਤੇ ਵੀ ਲੱਗਦੇ ਨੇ ਤੁਹਾਨੂੰ ਨੀ ਪਤਾ ਕਿਵੇ ਦਾ
ਨਾਲੇ ਇਹ ਵੀ ਚਲੋ ਠੀਕ ਆ ਅਗਰ ਇਹ ਚੀਜ਼ਾਂ ਚੀਜ਼ਾਂ ਅਗਰ ਤਾਜ਼ੀਆਂ ਵੀ ਹੋਨ ਗਿਆਂ ਤਾਂ। ਜ਼ਰੂਰੀ ਥੋੜਾ ਜਿਹੜੇ ਉਹ ਤੇਲ ਦੇ ਵਿੱਚ ਚੀਜ਼ਾਂ ਤਲ ਦੇ ਉਹ ਤਾਜ਼ਾ ਹੀ ਹੋਊਗਾ
ਹਾਂਜੀ-ਹਾਂਜੀ ਤੇਲ ਸਾਨੂੰ ਪਤਾ ਥੋੜਾ ਕਿੰਨੇ ਵਾਰ ਤਲਿਆ ਏ ਤੇਲ ਵਿੱਚ।
ਆਪਾਂ ਉਹ ਚੀਜ਼ ਥੋੜ੍ਹਾ ਵਿੰਦੇ ਪਏ ਆ। ਆਪਾਂ ਤੇ ਸਿਰਫ ਜਦੋਂ ਜਾਂਨੇ ਆ। ਆਪਾਂ ਸਾਡੀਆਂ ਅੱਖਾਂ ਸਾਹਮਣੇ ਤੇ ਕਦੀ ਹੋਇਆ ਨੀ ਕਦੀ ਸਾਡੇ ਸਾਮਣੇ
ਫਰੈਸ਼ ਕਦੀ ਕੋਈ ਚੀਜ਼ ਬਨਦੀ ਨੀ। ਨਾ ਈ ਕੋਈ ਪਾੰਦਾ ਏ। ਕਿਉਂਕਿ ਤੇਲ ਉਹਨਾ ਦਾ ਉਹੀ ਯੂਜ ਹੁੰਦਾ ਆ
ਪਰ ਇਹ ਵੀ ਇੱਕ ਗੱਲ ਹਿਸਾਬ ਨਾਲ ਨਾ। ਇਹ ਵੀ ਇੱਕ ਲੋਕਾਂ ਦੇ ਨਾਲ ਜ਼ਿੰਦਗੀਆਂ ਦੇ ਨਾਲ ਹੀ ਖੇਡਣ ਦੇ ਨਾ ਇਹਨਾਂ ਨੂੰ ਸਿਰਫ ਆਪਣੇ ਪੈੇਹੇ ਕਮਾਉਣ ਦਾ ਮਤਲਬ
ਹਾਂਜੀ। ਹਰ ਕਿਸੇ ਨੂੰ ਅੱਜ ਕੱਲ ਸਿਰਫ ਪੈਸਿਆਂ ਦੇ ਨਾਲ ਹੀ ਮਤਲਬ ਹੈਗਾ ਕਿਸੇ ਦੀ ਜਾਨ ਦੇ ਨਾਲ ਕਿਸੇ ਦੇ ਨਾਲ ਕੋਈ ਪਰਵਾਹ ਨੀ ਹੈਗੀ ਐ। ਕਿਉਂਕਿ ਇਹ ਇੱਕ ਆਮ ਚੀਜ਼ ਬਣ ਚੁੱਕੀ ਹੋਈ ਆ। ਕਮਾਈ ਦਾ ਸਾਧਨ ਬਣ ਚੁੱਕ ਕਿਆ ਏ ਚੀਜ਼ਾਂ।
ਪਰ ਇੱਕ ਗੱਲ ਸੋਚੀ ਜਾਏ, ਅਗਰ ਤੁਹਾਨੂੰ ਰੱਬ ਕਮਾਉਣ ਨੂੰ ਦੇਣ ਦਿਆਂ ਵਾ, ਤੁਹਾਨੂੰ ਕੋ ਲੋਕੀ ਆਣ ਡੇ ਆ ਤੁਹਾਡੀ ਚੀਜ਼ ਵਧੀਆ ਹੈਗੀ ਐ, ਪਰ ਉਹਨੂੰ ਲੋਕਾਂ ਨੂੰ ਚੀਜ਼ ਤੇ ਓ ਤਾਜ਼ੀ ਦੇਵੋ। ਕਿ ਤੁਸੀਂ ਖ਼ਰਾਬ ਚੀਜ਼ ਦੇਈਂ ਜਾਓ। ਉਹੀ ਦੇਈ ਜਾਂਦੇ, ਤੁਹਾਡੀ ਬੱਚਗੀ ਤੇ ਉਹੀ ਲੈ ਕੇ ਅਗਲੇ ਦਿਨ ਤੁਸੀਂ ਦੇਈ ਜਾਂਦੇ, ਤੇ ਬੱਚ ਕੱਲ ਨੂੰ ਫ਼ਿਰ ਤੁਹਾਨੂੰ ਕਿਹ ਨੇ ਕੋਈ ਪੁੱਛਣਾ ਨੀ ਆ ਕੇ। ਪਰ ਅਗਲੇ ਨੇ ਤਾਂ ਹਸਪਤਾਲ ਪੋਚ ਜਾਣਾਂ, ਭਾਵੇਂ ਉਹਦਾ ਛੋਟਾ ਬੱਚਾ ਖਾ ਕੇ ਬਿਮਾਰ ਪੈ ਸਕਦਾ ਐ।
ਤੁਸੀਂ ਲਗਾ ਲੋ ਅਸੀਂ-ਅਸੀਂ ਰੇਹੜੀਆਂ ਦੀ ਚਲੋ ਅਸੀਂ ਗੱਲ ਕਰ ਦਿੰਨੇ ਆ, ਬਟ ਐ ਜਿੜੇ ਜਿਹੜੀਆਂ ਅੱਜ ਕੱਲ ਸਬ ਵੇ ਵਾਲੀਆਂ ਚੀਜ਼ਾਂ ਹੋਗੀਆਂ, ਜਿਵੇਂ ਦੁਕਾਨਾਂ ਲਗਾਂ ਲੋ ਵਧੀਆ- ਵਧੀ ਜੇ ਟੋਪ ਦੀਆਂ ਦੁਕਾਨਾਂ ਖੁੱਲੀਆਂ। ਉਹਨਾਂ ਵਿੱਚ ਵੀ ਅੱਜ ਕੱਲ ਕਿਹੜੀ ਸਫਾਈ ਹੈਗੀ ਹੈ।
ਕੁੱਛ ਨੀ ਕਿਆ ਤੁਸੀਂ ਆਪਾਂ ਨਾ ਲੋਕੀ ਪਤਾ ਕੀ ਵਹਿੰਦੇ ਆ, ਉਹ ਕਹਿੰਦੇ ਕਿ ਚੰਗੀ ਜੀ ਥਾਂ ਬਣੀ ਆ ਬੈਹਿਣ ਖਲੋਣ ਨੂੰ ਚੰਗ਼ਾ ਜਾ, ਸਾਫ਼ ਸੁਥਰਾ ਜਾ। ਬਸ ਉਹ ਚੀਜ਼, ਉਹ ਚੀਜ਼ ਵਹਿੰਦੇ ਆ। ਪਰ ਉਹਨਾਂ ਦੀ ਰਸੋਈ ਦੇ ਵਿੱਚ ਕੀ ਏ ਉਹ ਤੁਹਾਨੂੰ ਦੇਣ ਦੇ ਓ ਥੋੜਾਂ ਤੁਹਾਨੂੰ ਪਤਾਂ।
ਬਿਲਕੁਲ ਜੀਏ ਜੀ ਚੀਜ਼ਾਂ ਸਾਡੇ ਲਈ ਬਹੁਤ ਨੁਕਸਾਨਦਾਇਕ ਹੀ, ਤੇ ਅਸੀਂ ਜਿਵੇਂ ਪੀਜ਼ਾ ਬਰਗਰ ਵੀ ਅਸੀਂ ਖਾਦੇ ਆ। ਇਹ ਵੀ ਸਾਡੇ ਲਈ ਕੋਈ ਚੰਗੀ ਚੀਜ਼ ਨੀ ਗੀ, ਕਿਉਂਕਿ ਉਹਦੇ ਵਿੱਚ ਇੱਕ ਤਾ ਮੈਦਾ ਬਹੁਤ ਯੂਜ ਹੁੰਦਾ। ਪਹਿਲੀ ਗੱਲ, ਜਿਹਨਾਂ ਨਾਲ ਸਾਡਾ ਫੈਟੀ ਲੀਵਰ ਹੋ ਜਾਂਦਾ।
ਹਾਂਜੀ- ਹਾਂਜੀ।
ਚੀਜ਼ ਬਹੁਤ ਪਾਉਂਦੇ ਨੇ, ਚੀਜ਼ ਏ ਜਿਹੜੀ ਮੂੰਹ ਦੇ ਵਿੱਚ ਵੀ ਨੀ ਮੈਲਟ ਹੋ ਸਕਦੀ, ਓ ਅੰਦਰ ਜਾ ਕੇ ਸਾਡੀ ਚੀਜ਼ ਕਿੰਨੀ ਜੰਮਦੀ ਹੋਏਗੀ।
ਹਾਂਜੀ ਉਹ ਤੇ ਗੱਲ ਹੈਗੀ ਆ, ਉਹ ਤੇ ਨਾਲੇ ਇੱਕ ਪਤਾਂ ਕੀ ਗੱਲ ਆ ਇੱਕ ਕਹਿੰਦੇ ਆ ਕੀ, ਡਾਕਟਰ ਵੀ ਕਹਿੰਦੇ ਆ ਕੀ ਇਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ, ਤਾਕਤ ਵਾਲੀ ਚੀਜ਼ਾਂ ਖਾਓ। ਜੇ ਤਾਕਤ ਵਾਲੀ ਚੀਜ਼ਾਂ ਅਗ ਤੁਸੀਂ ਸਮਝ ਲੋ, ਘਰ ਦੀ ਰੋਟੀ ਖਾਂਣ ਦੇ ਜਾਂ ਦੇਸੀ ਘਿਓ ਖਾਂਣ ਦੇ ਜਾਂ ਕੁੱਛ ਵੀ ਖਾਂ ਦੇ ਆ, ਅਗਰ ਉਹਦੇ ਨਾਲ ਤੁਹਾਡੇ ਸਰੀਰ ਦਾ ਵਧਾਵਾ ਹੋਣ ਦਿਆਂ ਨਾ। ਉਹ ਤੁਹਾਡੇ ਵਾਸਤੇ ਸਭ ਤੋਂ ਵਧੀਆ ਹੈਗਾ, ਅਗਰ ਤੁਸੀਂ ਆਹ ਅੜੀਆਂ ਚੀਜ਼ਾਂ ਖਾ ਕੇ ਜਿਹੜੇ ਤੁਹਾਡੇ ਸਰੀਰ ਦੇ ਵਿੱਚ ਚਰਬੀ ਆਉਂਦੀ ਨਾ, ਉਹ ਤੁਹਾਨੂੰ ਨੁਕਸਾਨਦਾਈ ਆ ਉਹ ਤੁਹਾਨੂੰ ਹਾਰਟ ਦੀ ਤਕਲੀਫ‌ ਦੇ ਸਕਦੀ ਐ। ਤੁਹਾਡੀ ਕਿਡਨੀ ਫੇਲ ਕਰ ਸਕਦੀ ਐ, ਤੁਹਾਡੀ ਕਿਡਨੀ ਫ ਲੀਵਰ ਫੈਟੀ ਹੋ ਸਕਦੇ
ਹਾਂਜੀ- ਹਾਂਜੀ, ਬਿਲਕੁਲ ਸਾਡੇ ਲਈ ਏ ਚੀਜ਼ ਚੀਜ਼ਾਂ ਬਹੁਤ ਮਾੜੀਆਂ ਅਸਰ ਕਰਦੀਆਂ, ਇਨਫੈਕਟ ਹਾਡੇ ਬੱਚਿਆਂ ਲਈ ਵੀ ਬਹੁਤ ਇਹ ਚੀਜ਼ਾਂ ਮਾੜੀਆਂ ਨੇ।
ਹਾਂਜੀ-ਹਾਂਜੀ, ਹਾਂਜੀ ਪਰ ਬੱਚਿਆਂ ਵਾਸਤੇ ਮਾੜੀਆਂ ਪਰ ਬੱਚੇ ਹੱਟਦੇ ਕਿੱਥੋਂ ਮੈਡਮ ਦੱਸੋ।
ਨਹੀਂ, ਬੀਚੇ ਨੀਂ ਜੇ ਹੱਟਦੇ ਬਿਲ -ਕੁਲ ਵੀ ਕਿਉਂਕਿ ਬੱਚੇ ਅੱਜ ਕੱਲ ਘਰ ਦੀ ਦਾਲ- ਰੋਟੀ ਖਾਣਾਂ ਪਸੰਦ ਕਰਦੇ ਈ ਨੀ ਏ। ਉਹਨਾਂ ਨੇ ਇਹੋ ਹੀ ਹੁੰਦਾ ਕਿ ਸ ਬਾਜ਼ਾਰ ਦੀਆਂ ਹੀ ਚੀਜ਼ਾਂ ਖਾਈਆਂ ਤੇ ਸਾਨੂੰ ਸਭ ਬਾਜ਼ਾਰ ਦੀਆਂ ਹੀ ਚਾਹੀਦੀਆਂ ਆ। ਸਾਡੇ ਏਧਰ ਪੀਜ਼ਾ, ਪੀਜ਼ੇ ਤੋਂ ਇਲਾਵਾ ਤਾਂ ਗੱਲ ਕਰਦੇ ਨੇ ਕਿਉਂਕਿ, ਪੀਜ਼ਾ ਦੀ ਇੱਕ ਆਮ ਕੋਮਨ ਹੀ ਗੱਲ ਬਣ ਚੁੱਕੀ ਏ, ਕਿ ਘਰ -ਘਰ ਦੇ ਵਿੱਚ ਔਡਰ ਜੇ ਫੋਨ ਕੱਢਦੇ ਨੇ ਔਡਰ ਕਰਕੇ ਪੀਜ਼ਾ ਮੰਗਾਲੋ।
ਹਾਂਜੀ- ਹਾਂਜੀ, ਹਾਂਜੀ‌‌ ਓ ਐ ਪਤਾ ਅੱਜ ਕੱਲ ਨਾ ਇਹ ਪਤਾ ਕੀ ਗੱਲ ਹੁੰਦਾ ਜ਼ਿਆਦਾਤਰ ਨਾ। ਬੱਚਿਆਂ ਦੀ ਗੱਲ ਛੱਡੋ ਉਹਦੇ ਵਿੱਚ ਕਈ ਉਹਨਾਂ ਦੀ ਮਾਵਾਂ ਵੀ ਹਾਡੇ ਘਰ ਦੇ ਬਜ਼ੁਰਗ ਵੀ ਅੱਜ ਕੱਲ ਇਹੀ ਹੋਏ ਖੜਦੇ ਆ। ਚਲੋ ਅੱਜ ਆਲਸ ਹੈਗਾ, ਅੱਜ ਮਨ ਨੀ ਕਰਨ ਦਿਆ ਜੀ ਚਲੋ ਬਾਹਰ ਔਡਰ ਕਰ ਦੋ ਜੀ ਮੇਰਾ।
ਹਾਂਜੀ ਪੁਰਾਣੇ ਸਮਿਆਂ ਦੇ ਵਿੱਚ ਪਤਾ ਕੀ ਹੁੰਦਾ ਸੀ। ਆਲੂ ਵਾਲੇ ਪਰੌਂਠੇ ਬਣਾ ਲੇ, ਸੰਡੇ ਨੂੰ ਛੁੱਟੀ ਆਲੂ ਵਾਲੇ ਪਰੌਂਠੇ ਬਣਾ ਲੇ, ਗੋਭੀ ਦੇ ਬਣਾ ਲੇ। ਇਹੋ ਚੀਜ਼ਾਂ ਘਿਓ ਦੇ ਨਾਲ ਦਹੀਂ ਦੇ ਨਾਲ ਖਾਈ ਦੀਆਂ ਸੀ ਤੇ ਬਹੁਤ ਤਾਕਤਵਰ ਹੁੰਦੀਆਂ ਸੀ। ਅੱਜ ਕੱਲ ਸਾਡੇ ਵਿ ਜੋ ਦਈਂ ਦੁੱਧ ਐ ਚੀਜ਼ਾਂ ਸਭ ਕੁਛ ਅੱਜ ਕੱਲ੍ਹ ਹਰ ਇੱਕ ਚੀਜ਼ ਵਿੱਚ ਮਿਲਾਵਟ ਹੋ ਚੁੱਕੀ ਐ ਕੋਈ ਸਾਡੇ
ਚਲੋ ਆਪਾਂ ਏ ਚੀਜ਼ ਪਰ ਏ ਚੀਜ਼ ਮੇਰੀ ਗੱਲ ਸੁਣੋ। ਸੀਂ ਦੇਸੀ ਘਿਓ ਦੀ ਹਰ ਚੀਜ਼ਾਂ ਦੀ ਕੈਂਦੇ ਮਿਲਾਵਟ ਦੀ ਅਗਰ ਚਾਈਏ ਤੇ ਆਪਾਂ ਏ ਚੀਜ਼ ਘਰ ਵੀ ਕਰ ਸਕਦੇ ਆਂ। ਘਰ ਵੀ ਕੱਢ ਸਕਦੇ ਆ ਉਦੀ ਚੀਜ਼ ਤਾਂ ਸਾਡੇ ਘਰ ਦੇ ਵਿੱਚ ਜੇੜੀ ਚੀਜ਼ ਨਿਕਲੀ ਹੋਊਗੀ ਓ ਤੇ ਨ ਨਾ ਮਿਲਾਵਟ ਹੋਏ ਗੀ।
ਨਈ-ਨਈ ਜੀ ਓ ਮਿਲਾਵਟ ਨਈ ਹੈਗੀ ਗ ਪਰ ਅੱਜ ਕੱਲ ਹੁਣ ਅਸੀਂ ਪਨੀਰ ਦਾ ਵੀ ਕੈ ਲਓ ਅਸੀਂ ਬਜ਼ਾਰੋਂ ਵੀ ਲੈ ਕੇ ਹੁਣੇ ਆ ਅੱਜ ਕੱਲ੍ਹ ਦੁੱਧ ਦੇ ਵਿੱਚ ਵੀ ਕਿੰਨੀ ਮਿਲਾ ਐ ਦੁੱਧ ਅੱਜ ਕੱਲ੍ਹ ਕੈ ਦਿੰਦੇ ਨੇ ਪਰ ਅੱਜ ਕੱਲ੍ਹ ਓ ਦੁੱਧ ਵੀ ਪਾਊਡਰ ਦੇ ਨਾਲ ਉਨਾਂ ਨੂੰ ਘੋਲ ਕੇ ਤਿਆਰ ਕੀਤਾ ਹੁੰਦਾ।
ਹਾਂਜੀ-ਹਾਂਜੀ-ਹਾਂਜੀ।
ਹਨਾ ਜੀ ਤੇ ਓ ਉਦੇ ਵਿੱਚ ਤੇ ਸਾਨੂੰ ਘਰ ਦੇ ਅਸੀਂ ਤਾਂ ਬਜ਼ਾਰੋਂ ਚਲੋ ਚੀਜ਼ ਲੈ ਆਣੇ ਆਂ ਅਸੀਂ ਜੇ ਓ ਘਰ ਦੇ ਵੀ ਜੇ ਓ ਚੀਜ਼ ਦੁੱਧ ਘਿਓ ਵਗੈਰਾ ਅਸੀ ਕੁੱਛ ਵੀ ਕੱਢਾਂਗੇ ਆਪਣੇ ਅੱਖਾਂ ਸਾਹਮਣੇ ਓ ਘਿਉ ਓ ਚੀਜ਼ ਓਰੀਜਨਲ ਥੋੜ੍ਹੀ ਨਾਲ ਨਿਕਲੇਗੀ ਕਿਉਂਕਿ ਉਦੇ ਵਿੱਚ ਜਾਦਾਕਰ ਦੁੱਧ ਵਿੱਚ ਪੋਡਰ ਦਾ ਅਸਰ ਹੈਗਾ ਵਾ।
ਹਾਂਜੀ ਬਿਲਕੁਲ ਸਈ ਐ ਪਰ ਏ ਚੀਜ਼ਾਂ ਆ ਗਿਆ ਹੁਣ ਕੀ ਕਰ ਸਕਦੇ ਆਂ ਆਪਾਂ ਏ ਚੀਜ਼ ਨੂੰ ਰੋਕ ਕੇ ਕਿਵੇਂ ਆ ਫਿਰ ਪਤਾ ਈ ਗੱਲ ਅੱਜ ਕੱਲ੍ਹ ਪੈਲੇ ਓ ਜ਼ਮਾਨੇ ਦੇ ਵਿੱਚ ਹਰ ਘਰ ਦੇ ਵਿੱਚ ਕੋਈ ਵੀ ਜਾਨਵਰ ਮੱਝ ਵਗੈਰਾ ਰੱਖਣ ਦਾ ਹੁੰਦਾ ਹੀ। ਪਰ ਕੁਛ ਟੈਮ ਕਾਫੀ ਸਾਲ ਹੋ ਗਏ ਆ ਆਪਾਂ ਛੋਟੇ ਹੁੰਣੇ ਸੀ ਜਦੋਂ ਸਰਕਾਰ ਨੇ ਕੈ ਕਿ ਸ਼ਹਿਰਾਂ ਦੇ ਵਿੱਚੋਂ ਏ ਚੀਜ਼ਾਂ ਕੱਢੋ ਫੈਕਟਰੀਆਂ ਉ ਤਪ ਲਾਉ। ਹੁੰਦੀ ਏ ਪਿੰਡਾਂ 'ਚ ਲੈ ਜਾਓ ਪਰ ਉਦੇ ਕਰਕੇ ਤੇ ਸ਼ਹਿਰਾਂ ਦੇ ਵਿੱਚ ਆ ਨੂੰ ਨੁਕਸਾਨ ਹੋ ਗਿਆ ਕਿਉਂਕਿ ਹਰ ਘਰ ਦੇ ਵਿੱਚ ਅਗਰ ਮੱਝ ਹੁੰਦੀ ਹੀ ਚਲੋ ਠੀਕ ਏ ਇੱਕ ਘਰ 'ਚ ਨੀ ਹੁੰਦੀ ਹੀ। ਇੱਕ ਮਹੱਲੇ ਵਿੱਚ ਦਸ ਮਕਾਨ ਹੁੰਦੇ ਦੋ ਘਰਾਂ 'ਚ ਮੱਝਾਂ ਹੁੰਦੀਆਂ ਹੀ ਸਾਨੂੰ ਇੰਨਾ ਪਤਾ ਸਾਡੇ ਅੱਖਾਂ ਦੇ ਸਾਹਮਣੇ ਤਾਜ਼ਾ ਦੁੱਧ
ਸਾਡੇ ਲਈ ਨਾ ਏ ਚੀਜ਼ਾਂ ਨਾ ਅੱਜ ਕੱਲ੍ਹ ਬੋਤ ਗਲਤ ਚੁੱਕੀਆਂ ਬਣ ਚੁੱਕੀਆਂ ਹੋਈਆਂ ਸਾਡੇ ਲਈ
ਹਾਂਜੀ ਹਲੇ ਤੇ ਵੀ ਹੇ ਤੇ ਮੈਡਮ ਅੱਗੇ ਆਣ ਵਾਲਾ ਸਮਾਂ ਪਤਾ ਨੀ ਕਿਹੋ ਜਿਹਾ ਹੈ ਕਿਹੋ ਜਿਹਾ ਨਈ ਹੈ। ਇੱਕ ਹਿਸਾਬ ਦਾ ਨਾ ਖਾਣ ਹਰ ਚੀਜ਼ ਏ ਆਈ ਹੋ ਗਈ ਹੋਈ। ਟੈਕਨੋਲੋਜੀ ਕਿ ਖਾਣ ਪੀਣ ਤੋਂ ਲੈ ਕੇ ਹਰ ਚੀਜ਼ ਤੋਂ ਲੈ ਕੇ ਉਹੀ ਚੀਜ਼ ਬਣ ਗਈ ਹੋਈ ਆ। ਕਿ ਸਾਨੂੰ ਫਿਰ ਸ਼ਕਲਾਂ ਉਨਾਂ ਦਾ ਇਹੋ ਜਿਹੀ ਪ੍ਰਡਸ਼ਨ ਸਾਹਮਣੇ ਲੈ ਕੇ ਆਦੇ ਹਾਡੇ ਕਿ ਓ ਚੀਜ਼ ਸਭ
ਹਾਂਜੀ ਬਿਲਕੁਲ ਜੀ ਅੱਜ ਕਲ ਨਾ ਫਰੈਸ਼ ਚੀਜ ਤੇ ਔਰਗੈਨਿਕ ਚੀਜ਼ ਸਾਡੇ ਇਦੇ ਵਿੱਚ ਅੱਜ ਕੱਲ ਰੈ ਨੀ ਗੇ ਕਿਉਂਕਿ ਹਰ ਇੱਕ ਚੀਜ਼ ਵਿੱਚ ਮਿਲਾਵਟ ਆ ਸਪਰੇ ਆ ਇੰਜੈਕ ਚਲੇ ਗਏ ਨੇ। ਅਗਰ ਅਸੀਂ ਬਾਜ਼ਾਰ ਸਬਜ਼ੀਆਂ ਵੀ ਲੈ ਕੇ ਓ ਚੀਜ਼ ਖਾਵਾਂਗੇ ਨਾ ਤੇ ਸਾਡੇ ਵਿੱਚ ਓ ਸਬਜ਼ੀਆਂ ਵੀ ਅੱਜ ਕੱਲ੍ਹ ਔਰਗੈਨਿਕ ਨਈ ਹੈਗੀਆਂ। ਹਰ ਕਿਸੇ ਚੀਜ਼ ਵਿੱਚ ਮਿਲਾਵਟ ਕੀਤੀ ਐ ਅਸੀ ਸੂਟ ਈ ਲੱਲੋ। ਅਸੀਂ ਅੱਜ ਕੱਲ ਵਾਟਰਮੈਲਨ ਕੈਂਦੇ ਆ ਦਵਾਣਾ ਜਿਨੂੰ ਕੈਂਦੇ ਨੇ ਓ ਵੀ ਲੈ ਆਈਏ ਤੇ ਓ ਵੀ ਅੱਜ ਕੱਲ ਨਈ ਇੰਜੈਕਸ਼ਨ ਲਗਾ ਕੇ ਉਨੂੰ ਅੰਦਰੋ ਇੰਨਾ ਜਾਦਾ ਲਾਲ ਕਰ ਦਿੰਦੇ ਨੇ ਕਿ ਚਲੋ ਜੀ ਏ ਬੜਾ ਮਿੱਠਾ ਹੈਗਾ ਜੀ। ਇਨੂੰ ਲੈ ਕੇ ਖਾਓ ਓ ਵੀ ਸਾਡੇ ਲਈ ਕਿੰਨਾ ਜੈਰ ਈ ਇੱਕ ਹਿਸਾਬ ਨਾਲ ਚੀਜਾਂ ਬਣ ਚੁਕੀਆ ਹੋਈਆਂ ਨੇ ਸਾਡੇ ਲਈ
ਪੋਸ਼ਟਿਕ ਹੁੰਦੀਆਂ ਸੀ ਨਾ ਚੀਜ਼ਾਂ ਓ ਸਾਰੀਆਂ ਹੀ ਜੈਰ ਬਣ ਗਈਆਂ ਹੋਈਆਂ। ਕਿਉਂਕਿ ਅੱਜ ਕੱਲ ਨਾ ਤੁਹਾਨੂੰ ਦੱਸਾਂ ਛੇਤੀ ਵੀ ਨਾ ਛੇਤੀਆਂ ਚੇਤੀਆਂ ਵੀ ਮੈਡਮ ਇਹੋ ਜਿਹੀ ਹੋਣ ਲੱ ਪੀ ਹੁਣ ਜੇੜੀ ਫਸਲ ਵੀ ਉੱਗਣ ਦੀ ਨਾ ਤੇ ਓ ਵੀ ਔਰਗੈਨਿਕ ਕਿੱਥੇ ਹੋਣ ਦਿਆ ਸਭ ਕੁਛ ਅੱਜ ਕੱਲ ਸਭ ਕੁਛ ਕੈਮੀਕਲ ਦੇ ਉੱਤੇ ਡਿਪੈਂਡ ਪਤਾ ਹੀ ਗੱਲ ਐ ਜਦੋਂ ਔਰਗ ਨਈ ਖੇਤੀ ਕਿਉ ਹੁੰਦੀ ਏ ਨਾ ਜਦੋਂ ਮੈਡਮ ਓ ਕਿਵੇਂ ਹੋ ਐਂਦੀ ਏ ਕੀ ਉਹ ਸਿਰਫ ਇੱਕ ਜਿੱਦਾਂ ਆਪਾਂ ਪਹਿਲੇ ਬੀਜ ਪਾਉਣੇ ਹਾਂ, ਇਹ ਪਾਉਣੇ ਆ ਉਹ ਉਹਦੇ ਵਿੱਚ ਫ਼ਸਲ ਦੇ ਵਿੱਚ ਟੈਮ ਜ਼ਰੂਰ ਲੱਗ ਟੈਮ ਲੱਗਦਾ ਸੀ ਪਰ ਚੰਗੀ ਉੱਗਦੀ ਸੀ, ਮਗਰ ਅੱਜ ਕੱਲ੍ਹ ਟੈਮ ਕਿੱਥੇ ਰਹਿ ਗਿਆ ਲੋਕਾਂ ਕੋਲ, ਕਹਿੰਦੇ ਕਿ ਫੱਟ ਕਰਕੇ ਫ਼ਸਲ ਉੱਗ ਜੇ, ਉਹ ਇਸੇ ਕਰਕੇ ਅੱਜ ਕੱਲ੍ਹ ਇਹ ਕੈਮੀਕਲ ਬਣ ਲੱਗ ਪਏ। ਕੈਮੀਕਲ ਨਾਲ ਕੀ ਹੁੰਦਾ ਜਿਹੜੀ ਉਹ ਜਿਹੜੀ ਉਹ ਸਬਜ਼ੀ ਵਗੈਰਾ ਚਾਰ ਮਹੀਨੇ ਚ ਬਾਹਰ ਆਉਣੀ ਹੁੰਦੀ ਉਥੇ ਦੋ ਮਹੀਨੇ ਚ ਬਾਹਰ ਨਾਲ
ਬਿਲਕੁਲ ਸਹੀ ਜੀ, ਅੱਜ ਕੱਲ੍ਹ ਵਹਿੰਦੇ ਵਹਿੰਦੇ ਹੀ ਮੈਂ ਤਾਂ ਉਸ ਦਿਨ ਥੋੜੇ ਦਿਨ ਵੀਡੀਓ ਦੇਖੀ, ਇੱਕ ਟਮਾਟਰ ਸੀ ਬਿਲਕੁਲ ਛੋਟਾ ਜਿਹਾ ਉਹਨੂੰ ਇੰਜੈਕਸ਼ਨ ਲਗਾਇਆ ਉਹਦੇ ਚ ਇੰਜੈਕਸ਼ਨ ਲਗਾਉਂਦੇ ਲਗਾਉਂਦੇ ਮੇਰੇ ਹਿਸਾਬ ਨਾਲ ਦਸ ਮਿੰਟ ਵੀ ਨੀ ਲੱਗੇ ਹੋਣੇ, ਉਹ ਟਮਾਟਰ ਪੱਕ ਵੀ ਚੁੱਕਿਆ ਸੀ। ਤੇ ਵੱਡਾ ਵੀ ਹੋ
ਇਹੀ ਐਹੀ ਤੇ ਗੱਲਾਂ ਮੈਡਮ ਅੱਜ ਕੱਲ੍ਹ ਇਹੀ ਕੈਮੀਕਲ ਉਹੀ ਸਾਡੇ ਸਰੀਰ ਚ ਜਾਂਦੇ ਆ। ਇਹਦੇ ਹਿਸਾਬ ਦਾ ਨਾ ਉਹੀ ਜੋ ਬਣਾਉਂਦੇ ਆ ਤੇ ਉਹੀ ਲੋਕਾਂ ਨਾਲ ਖੇਡਣ ਦੇ ਆ।
ਲੈਵਲ ਹੈਗਾ ਵਾ, ਜਿਹੜੀ ਇੱਕ ਊਰਜਾ ਆ ਸਾਡੇ ਅੰਦਰ ਉਹ ਬਿਲਕੁਲ ਵੀਕ ਹੁੰਦੀ ਜਾਣ ਡਹੀ ਐ, ਕੁੱਝ ਖਾਣ ਪੀਣ ਤਾਕਤਾਂ ਹੈ ਨੀ ਆ।
ਹਾਂਜੀ ਬਿਲਕੁਲ ਸਹੀ ਕਿਹਾ ਦਿਮਾਗ ਬੱਚਿਆਂ ਦੇ ਇੰਨੇ ਵੀਕ ਹੈਗੇ ਆ ਨਾ, ਇਹਨਾਂ ਨੂੰ ਪਹਿਲੀ ਗੱਲ ਕੋਈ ਚੀਜ਼ ਕਹੋ ਨਾ, ਇਹਨਾਂ ਨੂੰ ਉਹ ਚੀਜ਼ ਸਮਝ ਨਹੀਂ ਆਉਂਦੀ ਜਲਦੀ, ਬਹੁਤ ਘੱਟ ਗਿਣਤੀ ਤੇ ਇਹੋ ਜਿਹੇ ਬੱਚੇ ਹੋਣਗੇ ਜਿਹਨਾਂ ਦਾ ਅਹ ਕਹਿੰਦੇ ਨਾ ਕਿ ਦਿਮਾਗ ਦੀ ਆਈ ਕਿਉ ਹੁੰਦੀ ਜਿਹੜੀ ਸਮਝ ਹੁੰਦੀ ਜਿਹੜੀ, ਉਹ ਸਹੀ ਹੈਗੀ ਆ ਜਾਂ ਵੱਧ ਹੈਗੀ ਆ, ਮਗਰ ਜ਼ਿਆਦਾਤਰ ਬੱਚਿਆਂ ਦੇ ਇੱਦਾਂ ਦੇ ਹੈਗੇ ਆ। ਜਾਂ ਵੀ ਰੱਟਾ ਮਾਰ ਕੇ ਆਲਾ ਕੰਮ ਕਰਲੋ, ਹੋਰ ਕੁਛ ਨੀ ਆ ਆਲਸ ਕਰਲੋ ਆਹ ਖਾਲ ਲੋ, ਉਹ ਖਾ ਲੋ, ਜਿੱਦ ਕਰ ਲੋ, ਬਸ ਆਹੀ ਚੀਜ਼ ਰਹਿ ਗਈ ਐ।
ਬਾਰ ਬਾਰ ਬਾਰ ਬਾਰ ਰਿਪੀਟ ਉਹਨਾਂ ਅੱਗੇ ਕਰਨਾ ਪੈਂਦਾ ਜੀ, ਇਹ ਕੰਮ ਕਰਲੋ, ਇਹ ਕੰਮ ਕਰਲੋ, ਪਰ ਨਹੀਂ ਉਹਨਾਂ ਨੂੰ ਕੋਈ ਅਸਰ ਵੀ ਨਹੀਂ ਅੱਜ ਕੱਲ ਇਸ ਚੀਜ਼ ਦਾ ਹੁੰਦਾ।
ਹਾਂਜੀ ਬਿਲਕੁਲ ਸਹੀ ਕਿਹਾ, ਮੈਡਮ ਇੱਕ ਮੈਨੂੰ ਕੋਲ ਆਉਣ ਡਹੀ ਮੈਨੂੰ ਘਰੋਂ, ਮੈਂ ਤੁਹਾਡੇ ਨਾਲ ਬਾਦ ਚ ਗੱਲ ਕਰਦਾ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ।
ਹਾਂਜੀ ਠੀਕ ਐ ਜੀ, ਸਸ ਸੀ ਅਕਾਲ ਜੀ।
ਸਸ ਸੀ ਕਾਲ।